ਹੈਲੋ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਕਿਆ ਹਾਲ ਚਾਲ ਐ ਜੀ?
ਬਹੁਤ ਵਧੀਆ ਜੀ, ਤੁਸੀਂ ਦੱਸੋ?
ਬਸ ਠੀਕ ਐ ਜੀ, ਘਰ ਪਰਿਵਾਰ ਠੀਕ ਐ ਸਾਰੇ?
ਬਗੁਤ ਵਧੀਆ ਜੀ ਬਸ ਬੱਚੇ ਸੁਣਦੇ ਨੀ ਹੈਗੇ।
ਬੱਚੇ ਸੋਂਦੇ ਨੀ ਬੱਚੇ ਨਾ ਸੋਂਦੇ ਆ ਨਾ ਸੋਣ ਦਿੰਦੇ ਐ।
ਓ ਈ ਜੀ ਪਤਾ ਜੀ ਅੱਜ ਕੱਲ ਨੀਂਦ ਕਿੰਨੀ ਜਰੂਰਰੀ ਹੈਗੀ ਇਨਸਾਨ ਵਾਸਤੇ।
ਹਾਂ ਸਈ ਗੱਲ ਆ, ਸਈ ਗੱਲ ਆ।
ਸਾਡੇ ਲਈ ਭੋਜਨ ਉੱਥੇ ਸਵਾਦ ਜ਼ਰੂਰੀ ਹੈ ਉਸੇ ਤਰ੍ਹਾਂ ਸਾਡੇ ਸਰੀਰ ਲਈ ਨੀਂਦ ਵੀ ਬੜੀ ਜ਼ਰੂਰੀ ਹੈ ਨਾ ਜੀ
ਹਾਂ ਸਹੀ ਗੱਲ ਹੈ ਜਦੋਂ ਐਵੇਂ ਤਾਂ ਨੀ ਕਿਹਾ ਸਿਆਣਿਆਂ ਨੇ ਵੀ ਘੱਟੋ ਘੱਟ ਬੱਚਿਆਂ ਨੂੰ ਤਾਂ ਘੱਟੋ ਘੱਟ ਦਸ ਘੰਟੇ ਸੋਣਾ ਹੀ ਚਾਹੀਦਾ ਵੱਡਿਆਂ ਲਈ ਅੱਠ ਘੰਟੇ ਜਾਂ ਛੇ ਤੋਂ ਅੱਠ ਘੰਟੇ ਸੋਣਾ ਜ਼ਰੂਰੀ, ਤੇ ਬੱਚੇ, ਹਮ ਹਾਂ ਉਹ ਗੱਲ ਇਹ ਨਾ ਜੇ ਘਰ ਦੇ ਬੱਚੇ ਨੀ ਸਾਂਭਣਗੇ ਤਾਂ ਫਿਰ ਮੁੜ ਕੇ ਆਪਣੀ ਨੀਂਦ ਵੀ ਪੂਰੀ ਨੀ ਨਾ ਹੁੰਦੀ ਜੀ ਹਾਂ
ਕੰਮ ਕਰਨਾ ਸਾਡਾ ਸਰੀਰ ਥੱਕ ਜਾਂਦਾ ਹੈ ਜੀ
ਹਾਂ ਸਹੀ ਗੱਲ ਹੈ ਸਹੀ ਗੱਲ ਹੈ
ਸਰੀਰ ਆਪਣੀ ਤਾਕਤ ਸਾਡੇ ਦੂਰ ਕਰ ਦਿੰਦਾ
ਹਾਂ ਸਹੀ ਗੱਲ ਬਿਲਕੁਲ ਸਹੀ ਗੱਲ ਹੈ
ਪਤਾ ਕੀ ਜੇ ਬੰਦਾ ਸੋਏਗਾ ਹੀ ਨਹੀਂ ਤੇ ਉਹਦਾ ਸਰੀਰ ਕਿੱਦਾਂ ਸਹੀ ਰਹੇਗਾ
ਹਾਂ ਇਹ ਪਤਾ ਕੀ ਹੈ ਜੇ ਤਾਂ ਕਹਿੰਦੇ ਆ ਨਾ ਵੀ ਜੇ ਆਪਾਂ ਟਾਈਮ ਤੇ ਸੋ ਜੀਏ ਨਾ ਪਹਿਲੀ ਗੱਲ ਤਾਂ ਵੀ ਟਾਈਮ ਤੇ ਖਾਣਾ ਖਾ ਲਈਏ ਖਾਣਾ ਖਾ ਕੇ ਟਾਈਮ ਤੇ ਸੋ ਜਾਈਏ ਤੇ ਜਿੰਨੀ ਦੋ ਘੰਟਿਆਂ 'ਚ ਖਾਣਾ ਪਚ ਜਾਂਦਾ ਨਾ ਜਦੋਂ ਫਿਰ ਉਦੋਂ ਬਾਅਦ ਕਹਿੰਦੇ ਜਿਹੜੇ ਅਹ ਸਰੀਰ ਨੇ ਆਪਾਂ ਜਦੋਂ ਸੌਂਦੇ ਹਾਂ ਨਾ ਜਿਹੜਾ ਤੇ ਸੌਣ ਨਾਲ ਜ ਆਪਣੇ ਸਰੀਰ ਦੀ ਨਾ ਰਿਪੇਅਰ ਹੁੰਦੀ ਹੈ
ਉਹੀ ਤੇ ਜ ਪਤਾ ਕੀ ਹੈ ਜੀ ਜੇ ਬੰਦਾ ਸਹੀ ਸੋਏਗਾ ਉਹਦਾ ਦਿਮਾਗ ਵੀ ਸਹੀ ਕੰਮ ਕਰੇਗਾ ਵਧੀਆ ਕੰਮ ਕਰੇਗਾ
ਹਾਂ ਉਹ ਇਸੇ ਕਰਕੇ ਹੈ ਨਾ ਵੀ ਆਪਣੇ ਸਰੀਰ ਦੀ ਰਿਪੇਅਰ ਹੋ ਜਾਂਦੀ ਹੈ ਏ ਵੀ ਉਹ ਫੇਰ ਜਦੋਂ ਆਪਾਂ ਸਵੇਰੇ ਐਕਟਿਵ ਹੁੰਦੇ ਆ ਬੜੇ ਚੁਸਤ ਫੁਰਤ ਧੁਰਨੇ ਆ ਜਦੋਂ ਸਵੇਰੇ ਉੱਠਦੇ ਆ ਉਹਦੇ ਨਾਲ ਜਦੋਂ ਆਪਣੇ ਅੰਦਰ ਅੰਦਰਲੇ ਔਰਗਨ ਰਿਪੇਅਰ ਹੋ ਜਾਣਗੇ ਹਨਾ ਤੇ ਫੇਰ ਆਪਣੇ ਸਾਰੇ ਬੋਡੀ ਨੂੰ ਉਹ ਨਾ ਸਿਸਟਮ ਨੂੰ ਸੈੱਟ ਕਰ ਦੇਣਗੇ
ਉਹੀ ਤੇ ਪਤਾ ਕੀ ਬੱਚਿਆਂ ਵਾਸਤੇ ਤਾਂ ਬੜੀ ਜ਼ਰੂਰੀ ਹੁੰਦੀ ਨਿੰਗ ਉਹਨਾਂ ਨੇ ਪੜ੍ਹਾਈ ਕਰਨੀ ਹੁੰਂਦੀ ਹੈ ਏ ਉਹਨਾਂ ਨੂੰ ਜ਼ਿਆਦਾ ਜਿਆ ਜ਼ਿਆਦਾ ਨੀਂਦ ਲੈਣਗੇ ਉਹਨਾਂ ਦੀ ਪੜ੍ਹਾਈ ਜ਼ਿਆਦਾ ਯਾਦ ਰਹੇਗੀ ਉਹ ਨੂੰ
ਹਾਂ, ਹਾਂ ਉਹਨਾਂ ਦਿਮਾਗ ਜ਼ਿਆਦਾ ਕੰਮ ਚੱਲੇਗਾ ਨਾ ਉਹਨਾਂ ਦਾ ਹਾਂ ਇਹ ਬੱਚਿਆਂ ਨੂੰ ਵੀ ਵੱਡਾ ਵੱਡਿਆਂ ਨੂੰ ਵੀ ਨੀਂਦ ਮਤਲਬ ਕਿ ਪੂਰੀ ਪ੍ਰੋਪਰ ਲੈਣੀ ਚਾਹੀਦੀ ਹੈ ਆਪਣੀ ਨਾ
ਪਤਾ ਕੀ ਹੈ ਜੀ ਜੇ ਬੰਦਾ ਜ਼ਿਆਦਾ ਨੀਂਦ ਨਹੀਂ ਲਏਗਾ ਨਾ ਉਹਦਾ ਸਰੀਰ ਸਹੀ ਨਹੀਂ ਰਹਿੰਦਾ ਬਲੱਡ ਪ੍ਰੈਸ਼ਰ ਵੱਧਦਾ ਕਦੇ ਕੁਛ
ਕਦੇ ਕੁਛ ਹੈ ਆਪਣੇ ਹਾਂ ਟੈਨਸ਼ਨ 'ਚ ਵੀ ਹੁੰਦਾ ਹਾਰਟ ਦੀ ਪ੍ਰੋਬਲਮ ਵੀ ਹੋ ਜਾਂਦੀ ਕਈ ਤਰ੍ਹਾਂ ਦੀਆਂ ਪ੍ਰੋਬਲਮ ਹੋ ਜਾਂਦੀਆਂ ਏ ਮੈਮਰੀ ਵੀ ਉਹਦੀ ਮਤਲਬ ਕਿ ਘੱਟ ਜਾਂਦੀ ਹੈ ਕਿਉਂਕਿ ਅੰਦਰੋਂ ਉਹਦਾ ਨਾ ਜਦੋਂ ਆਪਾਂ ਪੂਰੀ ਨੀਂਦ ਨੀ ਲੈਂਦੇ ਨੀਂਦ ਵੀ ਸੀ ਆਪਣੇ ਜਿਹੜੇ ਔਰਗਨਸ ਉਹ ਰਿਪੇਅਰ ਹੋਣੇ ਹੁੰਦੇ ਆ ਜੀ ਜਦੋਂ ਔਰਗਨ ਆਪਣੇ ਰਿਪੇਅਰ ਨਹੀਂ ਹੋਣਗੇ ਰਿਪੇਅਰ ਨਹੀਂ ਹੋਣਗੇ ਆਪਣੇ ਔਰਗਨਸ ਆਟੋਮੈਟੀਿਕਲੀ ਆਪਾਂ ਨੂੰ ਪ੍ਰੋਬਲਮ ਹੀ ਹੈ
ਪਤਾ ਕੀ ਜੀ ਮੇਨ ਸਿਹਤ ਲਈ ਵੀ ਬੜੀ ਜ਼ਰੂਰੀ ਹੈਗੀ ਹੈ
ਹਾਂ- ਹਾਂ -ਹਾਂ
ਪੂਰੀ ਨੀਂਦ ਲੈਣ ਨਾਲ ਬਲੱਡ ਪ੍ਰੈਸ਼ਰ ਵੀ ਸਹੀ ਰਹਿੰਦਾ ਹੈ, ਦਿਲ ਦੀਆਂ ਬਿਮਾਰੀਆਂ ਦਾ
ਹਮ ਹਾਂ ਹਾਂ ਬਿਲਕੁਲ ਸਹੀ ਹੈ ਤੁਸੀ, ਤੁਸੀਂ ਇਹ ਦੇਖੋ ਜੇ ਆਪਣੀ ਮਤਲਬ ਕਿ ਆਪਾਂ ਲਵਾਂਗੇ ਆਪਣਾ ਦਿਮਾਗ ਸਹੀ ਚੱਲੂ ਹਾ ਦਿਮਾਗ ਸਹੀ ਚੱਲੂਗਾ, ਤਾਂ ਕੰਮ ਸਾਰੇ ਤਾਂ ਬ੍ਰੇਨ ਨਾਲ ਹੀ ਕਰਨੇ ਹੈ ਨਾ ਬ੍ਰੇਨ ਨੇ ਕਮਾਂਡ ਦੇਣੀ ਹੈ ਹਨਾ, ਹਾਂ ਤੇ ਜੇ ਆਪਣਾ ਬ੍ਰੇਨ ਸਹੀ ਹੈ ਬ੍ਰੇਨ ਨੇ ਕਮਾਂਡ ਸਹੀ ਦੇਣੀ ਹੈ ਤੇ ਆਪਾਂ ਕੰਮ ਵੀ ਸਹੀ ਕਰਾਂਗੇ, ਕੰਮ ਤਾਂ ਸਹੀ ਕਵਾਂਗੇ ਜੇ ਹੈਲਥ ਹਾਂ ਸਹੀ ਹੋਗੀ।
ਅੱਜ ਕੱਲ੍ਹ ਸਾਰੇ ਲੋਕ ਮੋਬਾਈਲ ਫੋਨਾਂ 'ਚ ਟੀਵੀਆਂ 'ਚ ਵੜੇ ਹੁੰਦੇ ਨੇ
ਹਾਂ-ਹਾਂ, ਹਾਂ-ਹਾਂ ਹਾਂ
ਸਾਰੀ-ਸਾਰੀ ਰਾਤ ਜਾਗਦੇ ਰਹਿੰਦੇ ਨੇ, ਉਹ ਸੋ ਨੀਂਦ ਦਾ ਧਿਆਨ ਰੱਖਦੇ ਨੀ ਫਿਰ ਪਰੇਸ਼ਾਨ ਹੁੰਦੇ ਨੇ ਜ਼ਿਆਦਾ, ਉਹਨਾਂ ਵਾਸਤੇ ਹਾਨੀਕਾਰਕ 'ਜ ਜ਼ਿਆਦਾ ਵੀ
ਸਾਰੇ ਮੇਹਨ ਤਾਂ ਨਾ ਪਤਾ ਕੀ ਹੈ, ਮੇਹਨ ਤਾਂ ਆਪਾਂ ਨੂੰ ਸਰੀਰ ਦੇ ਸਾਰੇ ਜਿਹੜੇ ਸਰੀਰ ਦੀ ਫਿਟਨੈਸ ਵਾਸਤੇ ਕਈਆਂ ਵੇਟ ਜਿਆਦਾ ਹੁੰਦਾ ਹੈ, ਜੇ ਕਿਸੇ ਦਾ ਕਹਿੰਦੇ ਵੇਟ ਜ਼ਿਆਦਾ ਹੈ ਤਾਂ ਉਹ ਇੰਪਰੂਵ ਹੋ ਜਾਂਦਾ, ਸਹੀ ਹੋ ਜਾਂਦਾ ਸਹੀ ਨੀਂਦ ਲ ਲੋ, ਜੇ ਕਿਸੇ ਦਾ ਵੇਟ ਘੱਟ ਹੈ ਤਾਂ ਉਹ ਵੀ ਹੈਲਦੀ ਹੋ ਜਾਂਦਾ ਹੈ। ਬ੍ਰਰੇਨ ਵੀ ਠੀਕ ਹੋਣਾ, ਦਿਮਾਗ ਵੀ ਠੀਕ ਹੋਣਾ, ਆਪਣਾ ਸ਼ੂਗਰ- ਸ਼ਾਗਰ ਵੀ ਸਹੀ ਹੋ ਜਾਂਦੀ ਹੈ। ਮੇਨ ਤਾਂ ਗੱਲ ਹੈ ਵੀ, ਨੀਂਦ ਦਾ ਤਾਂ ਸਭ ਤੋਂ ਵੱਡਾ ਰੋਲ ਹੈ ਆਪਣੇ ਸਰੀਰ ਦੇ ਲਈ
ਸਭ ਤੋਂ ਵੱਡਾ ਰੋਲ ਹੈ ਜੀ, ਜੇ ਬੰਦਾ ਨੀਂਦ ਨੀ ਬੰਦਾ ਦੋ ਸੋਏਗਾ ਨੀ ਉਹਨੇ ਬਿਮਾਰ ਹੋਏ ਜਾਨਾਂ ਨਾਲ ਹੀ
ਹਾਂ-ਹਾਂ ਹਾਂ-ਹਾਂ, ਬਿਲਕੁਲ-ਬਿਲਕੁਲ ਬਿਲਕੁਲ ਸਹੀ ਗੱਲ ਤਾਂ ਪਹਿਲੀ ਗੱਲ, ਹਾਂ
ਨੀਂਦ ਲੈਣੀ ਬੜੀ ਜ਼ਰੂਰੀ ਹੈ ਜੀ, ਨੀਂਦ ਤੋਂ ਬਿਨਾਂ ਬੰਦੇ ਦਾ ਸਰੀਰ ਬਿਲਕੁਲ ਖ਼ਰਾਬ ਹੋ ਜੇ ਗਾ।
ਬਿਲਕੁਲ-ਬਿਲਕੁਲ ਬਿਲਕੁਲ-ਬਿਲਕੁਲ, ਸਹੀ ਗੱਲ ਆ ਫਿਰ
ਹਾਂਜੀ
ਆਪਾਂ ਨੂੰ ਨੀਂਦ ਵਾਸਤੇ ਵੀ ਨਾ ਆਪਾਂ ਨੂੰ, ਕੋਈ ਰੂਲ ਅਪਣਾਉਣੇ ਚਾਹੀਦੇ ਆ ਜਿਵੇਂ ਟਾਈਮ ਸੈੱਟ ਕਰ ਲਵੇ ਵੀ ਇੰਨੇ ਵਜੇ, ਅਸੀਂ ਆਪਦੀ ਨੀਂਵ ਸਾਡੀ ਪੂਰੀ ਹੋ ਜਾਣੀ।
ਜ ਡਾਕਟਰ ਤਾਂ ਹੀ ਤੇ ਕਹਿੰਦੇ ਨੇ ਘੱਟ ਤੋਂ ਘੱਟ, ਅੱਠ ਜਾਂ ਨੌ ਘੰਟੇ ਦੀ ਨੀਂਦ ਲੈਣੀ-ਲੈਣੀ ਤੁਸੀਂ
ਹਾਂ, ਚਲੋ ਵੱਡਿਆਂ ਲਈ ਘੱਟ ਜਾਂਦੀ ਹੈ ਛੋਟਿਆਂ ਲਈ ਜ਼ਿਆਦਾ ਹੁੰਦੀ ਹੈ। ਵੀ ਹਾਂ, ਤੇ ਸਾਡਾ ਮਤਲਬ ਕਿ ਜੇ ਅਸੀਂ ਸਹੀ ਤਰ੍ਹਾਂ ਸੋਲਾਂਗੇ ਸਾਡਾ ਤਕਰੀਬਨ ਜਿਹੜਾ ਮਤਲਬ ਕਿ ਦਿਨ ਦਾ, ਦਿਨਚਰਿਆ ਆਪਣੀ ਵਧੀਆ ਹੋ ਜਾਏਗੀ ਜੇ ਦਿਨ ਵਿਚਾਰ ਵਧੀਆ ਹੋਏਗੀ ਨਾ, ਆਪਾਂ ਪੂਰੀ ਬੈਟਰੀ ਜਿਵੇਂ ਚਾਰਜ ਹੁੰਦੀ ਹੈ ਨਾ ਕਹਿੰਦੇ ਨਾ ਆਪਾਂ ਮੋਬਾਈਲ ਦੀ ਕਰਦੇ ਹਾਂ, ਸਮਝੋ ਸਾਉਣ ਨਾਲ ਇਹ ਹੈ ਵੀ ਆਪਣੀ ਬੋਡੀ
ਬਸ ਉਹੀ ਗੱਲ ਹੈ ਜੀ, ਜੇ ਬੰਦਾ ਵਧੀਆ ਨੀਂਦ ਨਾਲ ਸੋਏਗਾ ਆਪਣਾ, ਉੱਠੇਗਾ ਤਾਂ ਫੁਰਤੀ ਨਾਲ ਕੰਮ ਕਰੇਗਾ ਆਪਣਾ, ਜੇ ਉਹ ਨੀਂਦ ਨਹੀ ਹੋਣੀ ਪੂਰੀ ਹੁੰਣੀ ਓਨੇ ਆਲਸ 'ਚ ਰਹਿਣਾ ਹੈ। ਚਿੜਚਿੜਾ ਬੰਨ ਹੁੰਦਾ ਜਿੱਦਾਂ
ਆਪਣੀ ਬੋਡੀ ਨੂੰ ਤੁਸੀਂ ਨਾ ਮੋਬਾਈਲ ਨਾਲ ਕੰਪੇਅਰ ਕਰ ਲਓ, ਵੀ ਜੇ ਮੋਬਾਈਲ ਨੂੰ ਚਾਰਜ ਕਰੋਗੇ ਤਾਂ ਮੋਬਾਈਲ ਚੱਲੂਗਾ, ਤੇ ਜੇ ਬੋਡੀ ਨੂੰ ਚਾਰਜ ਕਰਨਾ ਤੇ ਇਹਦੇ ਲਈ ਤੁਹਾਨੂੰ ਨੀਂਦ ਵੀ ਆਪਣੀ ਪੂਰੀ ਕਰਨੀ ਪਏਗੀ ਤਾਂ ਅਗਲੇ ਦਿਨ ਤੁਸੀਂ ਤਾਂ ਹੀ ਚੁਸਤ ਰਹੋਗੇ, ਜ ਤੁਸੀਂ ਕੰਮ ਆਪਣਾ ਪ੍ਰੋਪਰ ਕਰ ਪਾਓਗੇ ਹਨਾ, ਜੇ ਕੰਮ ਪ੍ਰੋਪਰ ਕੰਮ ਕੰਮ ਪ੍ਰੋਪਰ ਕਰ ਪਾਓਗੇ, ਤੇ ਤੁਹਾਡਾ ਅੱਗੋਂ ਵਧਣ ਦੇ ਚਾਂਸਿਸ ਤੁਸੀਂ ਆਪਣਾ ਜਿਵੇਂ ਮਰਜ਼ੀ ਥੱਕਦੇ ਨੀ ਕਰਦੇ ਨੀ, ਆਪਣਾ ਪੂਰਾ ਥੱਕ ਹਾਰ ਕੇ ਫਿਰ ਨੀਂਦ-ਨੀਂਦ ਵੀ ਸੋਹਣੀ ਆਉਂਦੀ ਹੈ ਜੇ ਥੱਕ ਥਕਾ ਹਾਰਾਂਗੇ ਤਾਂ, ਆਪਾਂ ਨੂੰ ਨੀਂਦ ਵੀ ਸੋਹਣੀ ਆਊਗੀ।
ਪੂਰੀ ਕਰ ਉਹਦੀ ਯਾਦਦਾਸ਼ ਵੀ ਜ਼ਿਆਦਾ ਤੇਜ਼ ਰਹਿੰਦੀ ਹੈ, ਭੁੱਲਦਾ ਨੀ ਜਿਆਦਾ ਗੱਲਾਂ
ਹਾਂ-ਹਾਂ, ਹਾਂ-ਹਾਂ ਹਾਂ ਸਹੀ ਗੱਲ ਹੈ ਬਿਲਕੁਲ-ਬਿਲਕੁਲ, ਬਿਲਕੁਲ ਸਹੀ ਹੈ ਇਹ ਵੀ ਜ਼ਰੂਰੀ ਹੈ। ਹੁਣ ਬੱਚੇ ਟੈਸਟ ਦੇਣ ਜਾਂਦੇ ਹਾਂ ਬੱਚੇ ਪੇਪਰ ਦੇਣ ਜਾਂਦੇ ਆ ਹਨਾ ਪੇਪਰ ਦੇਣ ਜਾਂਦੇ ਆ ਤੇ ਆਪਾਂ ਪਹਿਲਾਂ ਜੇ ਬੇ ਤੇ ਕਈ ਵਾਰੀ ਯਾਦ ਕਰਦੇ ਕਹਿੰਦੇ ਰਹਿੰਦੇ ਉੱਥੇ ਕਈ ਵਾਰੀ ਇਦਾਂ ਹੁੰਦਾ ਵੀ ਬੱਚੇ ਰਾਤ ਨੂੰ ਨਾ ਹੁੰਦੇ ਗੇ ਉਹ ਪੜ੍ਹਦੇ ਰਹਿੰਦੇ ਆ ਪੜ੍ਹਦੇ ਰਹਿੰਦੇ ਹੈ ਜਦੋਂ ਪੇਪਰ ਦੇਣ ਜਾਂਦੇ ਆ ਤੇ ਤੇ ਕਈ ਵਾਰੀ ਉਹਨਾ ਦਾ ਇਹੀ ਛੁਟ ਜਾਂਦਾ ਮਨ ਚੋ ਮਜਾ ਆ ਗਿਆ ਸੀਗਾ ਨੀਂਦ ਦਾ ਨਾ ਏਦਾਂ ਵੀ ਮੈਨੂੰ ਚੁੱਕ ਉਹ ਯਾਦ ਵੀ ਨੀ ਰਹਿੰਦਾ ਹੈਗਾ ਉਹ ਤਾਂ ਨਾ ਸਾਡੇ ਅੱਗੇ ਪਾਪਾ ਹੀ ਸਾਡੇ ਕਹਿੰਦੇ ਹੁੰਦੇ ਸੀ। ਫਾਦਰ ਸਾਹਿਬ ਮੇਰੇ ਤੇ ਉਹ ਕਹਿੰਦੇ ਉਹ ਕਹਿੰਦੇ ਹੁੰਦੇ ਸੀ ਵੀ ਸਾਨੂੰ ਨਾ ਮੈਥ ਵਾਲੇ ਦਿਨ ਪੜ੍ਹਨ ਨੀ ਦਿੰਦੇ ਹੁੰਦੇ ਸੀਗੇ ਉਹ ਕਹਿੰਦੇ ਸੀ ਵੀ ਮੈਥ ਦਾ ਪੇਪਰ ਹੈ ਤੇ ਕਹਿੰਦੇ ਪੜ੍ਹਨਾ ਨੀ ਗਾ ਤੇ ਬਸ ਅੱਠ ਵਜੇ ਬਾਅਦ ਕਿਤਾਬਾਂ ਬੰਦ ਕਰਦੋ ਤੇ ਤੁਸੀਂ ਆਪਣਾ ਸੋ ਤੇ ਰੱਬਾ ਸਾਹਿਬ ਦੀ ਨੀਂਦ ਪੂਰੀ ਕਰੋ ਇਹ ਫਾਰਮੂਲੇ ਤੁਹਾਨੂੰ ਤਾਂ ਹੀ ਯਾਦ ਰਹਿਣਗੇ ਜੇ ਤੁਹਾਡੀ ਰਾਤ ਦੀ ਨੀਂਦ ਪੂਰੀ। ਜੇ ਤੁਹਾਡੀ ਨੀਂਦ ਪੂਰੀ ਹੋਊਗੀ ਉਹਨਾਂ ਨੇ ਕਦੇ ਨੀ ਸਾਨੂੰ ਮੈਥ ਦੇ ਪੇਪਰ 'ਚ ਸੌਂਣ ਦੇਣਾ।
ਪਤਾ ਕੀ ਹੈ ਜੀ ਜੇ ਬੰਦਾ ਜਦੋਂ ਤੱਕ ਨੀਂਦ ਪੂਰੀ ਨੀ ਕਰੇ ਉਹਦਾ ਸਰੀਰ ਬਿਲਕੁਲ ਕੰਮ ਹੀ ਨਹੀਂ ਕਰੇਗਾ।
ਹਾਂ ਹਾਂ ਉਹ ਲਾਈਟ ਫੀਲ ਨੀ ਨਾ ਕਰੂਗਾ ਵੀ ਹਲਕਾ ਨੀ ਹੋਊਗਾ ਸਰੀਰ ਤੁਹਾਡਾ ਹਲਕਾ ਨੀ ਹੋਊਗਾ। ਹਲਕਾ ਨੀ ਹੋਊਗਾ ਤਾਂ ਅਸੀਂ ਹੈਲਦੀ ਨਹੀਂ ਤੁਸੀਂ ਆਪਣੇ ਆਪ ਨੂੰ ਤੰਦਰੁਸਤ ਨੀ ਫੀਲ ਕਰੋਗੇ। ਜੇ ਆਪਾਂ ਤੰਦਰੁਸਤੀ ਨੀ ਫੀਲ ਕਰਾਂਗੇ ਡਿੱਗੇ ਡਿੱਗੇ ਰਵਾਂਗੇ ਤੇ ਆਪਾਂ। ਪਰਿਵਾਰ ਨੂੰ ਵੀ ਕਿਵੇਂ ਸੰਭਾਲਾਂਗੇ ਕੰਮ ਵੀ ਨੀ ਹੋਊਗਾ। ਆਪਣੇ ਲੇਡੀਜ਼ ਲੇਡੀਜ਼ ਆਪਣੇ ਜੇ ਸਾਰਾ ਦਿਨ ਸੁਸਤ ਰਹੀਆਂ ਤੇ ਆਪਣੇ ਪਰਿਵਾਰ ਨੂੰ ਨੀ ਸੰਭਾਲ।
ਉਹੀ ਤੇ ਜੀ ਬਿਨਾਂ ਕੰਮ ਤੋਂ ਤੁਹਾਨੂੰ ਪਤਾ ਕੰਮ ਨੀ ਚੱਲਦਾ ਅਗਰ ਜਦੋਂ ਤੱਕ। ਬੰਦੇ ਦਾ ਸਰੀਰ ਸਵਸਥ ਨਹੀਂ ਰਹੇਗਾ ਤਾਂ ਤਾਂ ਕੰਮ ਹੀ ਉਹ ਕਿੱਦਾਂ ਕਰੇਗਾ ਨੀਂਦ ਨਾਲ ਹੀ ਸਭ ਕੁਛ। ਤਾਂ ਹੈਗਾ ਨਾ।
ਹਾਂ ਹਾਂ ਹਾਂ ਹਾਂ ਹਾਂ ਬਿਲਕੁਲ ਸਹੀ ਹੈ ਸਹੀ ਇੱਕ ਰੱਬ ਰੱਬ। ਰੱਬ ਨੇ ਇੱਕ ਪ੍ਰੋਸੈਸ ਹੀ ਇੱਦਾਂ ਦਾ ਬਣਾਇਆ ਤੁਸੀਂ ਇਹ ਦੇਖੋ। ਬੰਦਾ ਕੰਮ ਕਰਨ ਨਹੀਂ ਤੇ ਰਾਤ ਵੀ ਇਸੇ ਕਰਕੇ ਬਣਾਈ ਹੈ ਰੱਬ ਨੇ। ਕਿਉਂਕਿ ਤੁਹਾਡੇ ਉਹ ਰੱਬ ਨੇ ਸਾਰੇ ਕੁਦਰਤੀ ਨਿਯਮ ਆਪਣੇ ਸੈੱਟ। ਕੀਤੇ ਹੋਏ ਆ ਵਧੀਆ ਹਨਾ ਉਹ ਕਹਿੰਦਾ ਦਿਨੇ ਕੰਮ ਕਰੋ ਰਾਤ ਨੂੰ ਆਪਣੀ ਬੋਡੀ ਦੀ ਰਿਪੇਅਰ। ਕਰੋ ਤੇ ਰਾਤ ਨੂੰ ਸੌਉ ਤੁਹਾਡੀ ਬੋਡੀ ਅਗਲੇ ਦਿਨ ਵਾਸਤੇ ਤੁਸੀਂ ਫੇਰ ਤਿਆਰ ਹੋ ਜੋ।
ਉਹੀ ਤੇ ਪਤਾ ਨੀ ਕੀ ਹੈ ਜੀ ਕਈ ਬੰਦੇ ਜਾਣਗੇ। ਸੋਂਦੇ ਨੀ ਹੈਗੇ ਉਹਨਾ ਦਾ ਫਿਰ ਸਰੀਰ ਬਹੁਤ ਜ਼ਿਆਦਾ ਖ਼ਰਾਬ ਕਰਦਾ ਉਹ ਕਹਿੰਦੇ ਜ਼ਿਆਦਾ ਜ਼ਿਆਦਾ ਘੱਟ ਨੀਂਦ ਲਈਏ ਅਸੀਂ। ਫੇਰ ਉਨਾਂ ਦਾ ਸਰੀਰ ਵੀ ਸਹੀ ਕੰਮ ਨੀ ਕਰਦਾ ਹੈਗਾ।
ਉਹ ਉਹ ਇਸੇ ਕਰਕੇ ਹੈ ਨਾ ਹੁਣ ਜਿਹੜੇ ਕੁਦਰਤ ਨੇ ਚੀਜ਼ਾਂ ਬਣਾਈਆਂ ਐਵੇਂ ਥੋੜੇ ਦਿਨ ਰਾਤ ਬਣੇ ਜਿਹੜੇ। ਕੁਦਰਤ ਦੇ ਬਣੇ ਆ ਉਹ ਕਿਸੇ ਗੱਲ ਨੂੰ। ਬਣਿਆ ਨਾ ਆਪਾਂ ਨੂੰ ਠੀਕ ਕਰਨ ਆਪਾਂ ਨੂੰ ਉਸ ਹਿਸਾਬ ਨੂੰ ਉਹਨੂੰ ਬਣਾ ਕੇ ਰੱਖਣਾ ਚਾਹੀਦਾ। ਸਿਸਟਮ ਨੂੰ ਹਾਂ ਸਿਸਟਮ ਨੂੰ ਮੰਨਣਾ ਚਾਹੀਦਾ ਹੈ ਰੱਬ ਦੇ ਬਣਾਏ ਸਿਸਟਮ। ਨਿਯਮ ਤੋੜਨੇ ਨੀ ਚਾਹੀਦੇ ਵੀ ਜੇ ਆਪਾਂ ਉਲਟ ਕੰਮ ਉੱਲੂ। ਬਣ ਜਾਗੇ ਰਾਤ ਨੂੰ ਆਪਾਂ ਝਾਕੀ ਜਾਈਏ। ਤੇ ਦਿਨੇ ਉਹ ਉੱਲੂ ਬਣ ਜਾਂਗੇ ਤੇ ਫੇਰ ਤੁਹਾਡਾ ਕੰਮ ਵੀ ਸਾਰੇ ਉਲਟੇ ਹੀ ਹੋਣਗੇ।
ਉਹੀ ਗੱਲ ਹੈ ਨਾ ਜੀ ਬਿਨਾਂ ਨੀਂਦ ਤੋਂ ਦੇ ਬੰਦਾ ਜੀਅ ਨਹੀਂ ਸਕਦਾ। ਅਗਰ ਨੀਂਦ ਹੈਗੀ ਹੈ ਤੇ ਬੰਦੇ ਨੂੰ ਸਹੀ ਬਸ।
ਉਹ ਕਹਿੰਦੇ ਜਿੰਨ ਹਾਂ। ਤੇ ਜਿਹਨੂੰ ਪ੍ਰੋਪਰ ਸਹੀ ਸਰੀਰ ਹੈ, ਤੰਦਰੁਸਤ ਹੈ। ਉਹਨੂੰ ਜਦੋਂ ਨੀਂਦ ਆਈ ਹੈ। ਭਾਵੇਂ ਉਹ ਪੱਥਰਾਂ ਤੇ ਵੀ ਸੌ ਜਾਵੇ।
ਸਹੀ ਗੱਲ ਹੈ ਜੀ ਪਤਾ ਕੀ ਹੈ ਜੀ ਜਦੋਂ ਬੰਦਾ ਮਿਹਨਤ ਕਰਕੇ। ਜਿਹਨੂੰ ਜਦੋਂ ਬੰਦਾ ਮਿਹਨਤ ਕਰਦਾ ਨਾ ਉਹਦਾ ਸਰੀਰ ਥਕਿਆ ਹੁੰਦਾ ਉਹ ਜਿੱਥੇ ਮਰਜ਼ੀ ਸੌ ਜੇ ਉਹਨੂੰ ਨੀਂਦ ਆ ਜਾਣੀਂ ਹੈ।
ਹਾਂ ਹਾਂ ਹਾਂ ਹਾਂ ਸਹੀ ਗੱਲ ਆ ਜਿੱਥੇ ਮਰਜ਼ੀ ਸੌ ਜਾਵੇ। ਉਹ ਨੀਂਦ ਤਾਂ ਕੰਡਿਆ ਤੇ ਵੀ ਕਹਿੰਦੇ ਹਾਂ ਵੀ ਉੱਥੇ ਵੀ ਆ ਜਾਂਦੀ ਹੈ ਜੇ ਬੰਦਾ ਥੱਕ ਕੇ ਕੰਮ। ਕੰਮ ਹੁੰਦਾ ਵੀ ਵਦੀਐ ਵੈਸੇ ਜਦੋਂ ਮਤਲਬ ਕਿ ਆਪਨਾ ਸੁੱਤਾ ਹੋਵੇ ਨਾ
ਸਈ ਗੱਲ ਐ ਜੀ।
ਹਾਂ ਕੰਮ ਪ੍ਰੋਪਰ ਹੁੰਦਾ।
ਐਨ ਚੁਸਤੀ ਨਾਲ ਕੰਮ ਕਰਦਾ ਪੂਰੀ ਇਕਦਮ ਵਦੀਆ।
ਹਾਂ-ਹਾਂ, ਬਿਲਕੁਲ-ਬਿਲਕੁਲ ਸਈ ਐ।
ਜੇ ਬੰਦਾ ਸੋਏਗਾ ਨੀ ਤੇ ਓਦਾ ਕੰਮ ਓਨੇ ਕਿੱਥੋਂ ਕਰਨਾ ਸਾਰਾ ਪਤਾ ਕੀ ਐ ਜੀ, ਸਾਰਾ ਸਿਸਟਮ ਸੌਣ ਨਾਲ ਈ ਹੈਗਾ ਜੀ ਜੇ ਬੰਦੇ ਦੀ ਨੀਂਦ ਵਦੀਆ ਰਏਗੀ ਦਿਮਾਗ ਵੀ ਸਈ ਰਏਗਾ, ਸਰੀਰ ਵੀ ਤੰਦਰੁਸਤ ਰਏਗਾ ਪੂਰਾ।
ਹਾਂ ਸਈ ਤੁਸੀਂ ਏ ਦੇਖੋ ਨਾ ਆਪਾਂ ਬੱਚਾ ਜਿੱਦਣ ਨਈ ਸੌਂਦਾ ਚੰਗੀ ਤਰ੍ਹਾਂ ਹਨਾ ਛੋਟਾ ਬੱਚਾ ਘਰ ਵਿੱਚ ਹੁੰਦਾ, ਜਿੱਦਣ ਓਨੇ ਪੂਰੀ ਨੀਂਦ ਲਿੱ ਲਿੱਤੀ ਹੋਊਗੀ ਨਾ ਬੱਚੇ ਨੇ ਬਿਨਾਂ, ਓ ਕਿੰਨਾ ਖੁਸ਼ ਹੁੰਦਾ। ਬੱਚਾ ਖੇਡਦਾ ਆਪਾਂ ਕੈਨਾ ਅੱਜ ਕਿੰਨਾ ਖੁਸ਼ ਐ। ਕਿਓਂਕਿ ਓਦੀ ਨੀਂਦ ਪੂਰੀ ਹੁੰਦੀ ਐ ਬੱਚੇ ਦਾ ਪੇਟ ਭਰਿਆ ਹੋਵੇ ਨੀਂਦ ਓਦੀ ਪੂਰੀ ਹੋਵੇ ਤੇ ਬੱਚਾ ਘਰ ਵਿੱਚ ਕਿਲਕਾਰੀਆਂ ਮਾਰੂਗਾ ਓ ਐਨਾ ਖੁਸ਼ ਹੁੰਦਾ ਨਾ ਹਾਂ ਤੇ ਜਦੋਂ ਬੱਚਾ ਰਾਤ ਨੂੰ ਨਈ ਸੌਂਦਾ ਮਾਂ ਦੀ ਨੀਂਦ ਪੂਰੀ ਨਈ ਹੁੰਦੀ ਓ ਬੱਚਾ ਵੀ ਰੋਂਦਾ ਮਾਂ ਵੀ ਥੱਕੀ ਹੁੰਦੀ ਐ। ਵੀ ਮਾਂ ਦੀ ਵੀ ਨੀਂਦ ਪੂਰੀ ਨਾ ਹੋਵੇ ਫੇਰ ਸਾਰਾ ਘਰ ਓਸ ਦਿਨ ਓ ਦਿਨ ਸਾਰਾ ਦਿਨ ਖ਼ਰਾਬ ਜਾਂਦਾ। ਕਿਓਂਕਿ ਓ ਨੀਂਦ ਨਾ ਬੱਚੇ ਨੇ ਬੱਚੇ ਨੇ ਰੀਂ-ਰੀਂ ਕਰਨਾ ਮਾਂ ਥੱਕੀ ਹੁੰਦੀ ਐ ਮਾਂ ਤੋਂ ਕੰਮ ਨੀ ਹੁੰਦਾ ਬਾਕੀ ਸਾਰੇ ਘਰ ਦਾ ਸਿਸਟਮ ਖਰਾਬ ਹੋ ਜਾਂਦਾ ਓ ਦਿਨ ਨਾ ਬੜਾ ਫੇਰ ਕਲਪਦਾ-ਕਲਪਦਾ ਹਾਂ ਕਲਪਦਾ ਦਿਨ ਨਿਕਲਦਾ ਓ ਕਲਪ-ਕਲਪ ਤੇ ਨਿਕਲਦਾ ਓ ਜਿੰਨੀ ਦੇਰ ਨੀਂਦ ਪੂਰੀ ਨੀ ਨਾ ਹੁੰਦੀ, ਹਾਂ। ਮਾਂ ਤੇ ਅਗਰ ਨਾ ਮਾਂ ਦੇ ਨਾਲ ਜੇ ਬੱਚਾ ਦੇ ਮਾਂ ਪਰੇਸ਼ਾਨ ਆ ਘਰ ਦੇ ਕੰਮ ਨੀ ਹੁੰਦੇ। ਜਿਵੇਂ ਘਰ ਵਾਲੇ ਵੀ ਪਰੇਸ਼ਾਨ ਹੋ ਜਾਂਦੇ ਆ, ਹਾਂ-ਹਾਂ।
ਮਾਂ ਦੇ ਦੇ
ਹਾਂ-ਹਾਂ ਏਸ ਕਰਕੇ ਨੀਂਦ ਪੂਰੀ ਕਰਨੀ ਬਹੁ ਜ਼ਰੂਰੀ ਐ।
ਸਈ ਗੱਲ ਐ ਜੀ ਬੜੀ ਜ਼ਰੂਰੀ ਐ ਨੀਂਦ ਪੂਰੀ ਕਰਨੀ।
ਹਾਂ ਠੀਕ-ਠੀਕ-ਠੀਕ-ਠੀਕ ਚਲੋ ਠੀਕ-ਠੀਕ ਐ ਜੀ। ਹੋਰ ਠੀਕ-ਠੀਕ ਐ ਜੀ ਠੀਕ ਹਾਂ ਮੈਨੂੰ ਵੀ ਬੋਤ ਵਦੀਆ ਲੱਗਿਆ ਜੀ ਤੁਆਡੇ ਨਾਲ ਥੈਂਕ ਯੂ ਥੈਂਕ ਯੂ।